ਹੈਲੋ।
ਹੈਲੋ ਹਾਂਜੀ।
ਸਸ ਸ਼ੀ ਕਾਲ।
ਸਸ ਸੀ ਕਾਲ ਜੀ ਹੋਰ ਠੀਕ ਓ ਜੀ।
ਹਾਂਜੀ ਮੈਂ ਠੀਕ ਆ, ਤੁਸੀ ਸੁਣਾਓ?
ਹਾਂਜੀ ਬੋਤ ਵਧੀਯਾ, ਹੋਰ ਕੋਈ ਨਵੀਂ ਤਾਜ਼ੀ
ਹਾਂ ਬਸ ਵਧੀਆ ਮੈਂ ਨਾ ਤਵਾਨੂੰ ਪੁੱਛਣਾ ਸੀਗਾ ਮੈਂ ਕਯਾ ਤੁਸੀ ਕੋਈ ਸ ਸਕੂਲ ਦੱਸੋ, ਮੈਂ ਆਪਣੇ ਬੇਟੇ ਦਾ ਨਾ ਹੁਣ ਐਡਮਿਸ਼ਨ ਕਰਾਣਾ ਸੀ ਮੈਂ ਕਯਾ ਚੱਲ ਪਲੇ ਵਿਚ ਕਰਾਣੀ ਆਂ।
ਓਕੇ, ਓਕੇ।
ਆਂ ਤੇ ਮੈਂ ਕਯਾ ਤੁਸੀ ਟੀਚਰ ਓ ਤੁਹਾਨੂੰ ਤੇ ਪ ਤਾ ਹੀ ਹੁੰਦੈ ਏ ਕਿ ਇਹ ਸਕੂਲ ਅੱਛਾ ਏ ਔਰ ਥੋੜਾ ਦੱਸੋ ਕਿ ਹੈੇਗਾ ਵੇ ਏਨਾਂ ਦਾ ਸਟਡੀ ਦਾ?
ਪ੍ਰੋਸੀਜਰ ਵਗੈਰਾ?
ਹਾਂਜੀ- ਹਾਂਜੀ।
ਤੇ ਦੇਖੋ ਸਕੂਲ ਤੇ ਕੁ ਤੁਸੀ ਕੋਈ ਵੀ ਲਗਾ ਲੋ। ਪਹਲੇ ਇਹ ਦੇਖੋ ਕਿ ਸਕੂਲ ਦਾ ਮਹੌਲ ਕਿਸ ਤਰਾ ਏ। ਪਹਿਲੇ ਆਪਾਂ ਕਿਉਂਕਿ ਆਪ ਛੋਟਾ ਬੱਚਾ ਲਗਾਉਣਾ ਆ ਹਨਾ ਪਹਿਲੇ ਤੇ ਇੱਕ ਦੋ ਸਕੂਲ ਚ ਟਰਾਈ ਕਰੋ ਜੇ ਤਵਾਨੂੰ ਵਧੀਯੈ, ਜੇ ਤਵਾਨੂੰ ਆਪਣੇ -ਆਪਣੇ ਮਲਲੇ ਦੇ ਜਾਂ ਕੋਈ ਤਵਾਡੇ ਸਾਈਡ ਤੇ ਕੋਈ ਸਕੂਲ ਹੈਗੇ, ਇੱਕ ਦੋ ਸਕੂਲ ਦੇਖੋ।
ਹੂੰ।
ਵੀ ਟੀਚਰ ਕਿਹੋ ਜੀ ਆ ਤੇ ਪੀਅਨ ਕਿਹੋ ਜੀ ਆ ਮੇਰੇ ਜਾਂ ਉੱਥੇ ਖੁਸ਼ ਹੁੰਦੇ ਜਿੱਥੇ ਟੀਚਰ ਸੋਣੀ ਜਿਹੀ ਹੋਏਗੀ ਔਰ ਪੀਐਨ ਵੀ ਸੋਣੀ ਹੋਵੇ।
ਉਅ ਤੇ ਹੈ ਈ, ਬੱਚੇ ਨਾ ਅਟਰੈਕਟ ਹੁੰਦੇ ਆ।
ਹਾਂ ਜੇ ਕਾਲੀ ਪੀਲੀ ਟੀਚਰ ਹੋਊ ਨਾ ਬੱਚਾ ਉਥੇ ਜੀ ਨੀ ਲਊਗਾ ਮੇਨ ਗੱਲ ਤਾਂ ਪਿਲੇ ਇਥੇ ਈ ਆ।
ਹਾਂਜੀ।
ਤੇ ਹੁਣ ਜੇ ਪੀ ਐਨ ਵੀ ਜੇ ਸੋਣੀ ਹੋਊਗੀ ਐਕਟਿਵ ਹੋਊਗੀ ਫੇਰ ਹੀ ਬੱਚਾ ਉਦੇ ਨਾਲ ਕੋਪਰੇਟ ਕਰ ਪਾਏਗਾ ਜੇ ਤੁਸੀਂ ਕਵੋ ਪੀਅਨ ਬੁੜੀ ਜੀ ਹੋਊਗੀ ਫਿਰ ਤਾਂ ਬੱਚੇ ਕੋਪਰੇਟ ਨੀ ਕਰ ਪਾਂਦੇ ਨਾ।
ਅਹੂੰ ਬੱਚਿਆਂ ਨੂੰ ਹੁੰਦਾ ਏ ਨਾ ਕਿ ਘਰ ਵਾਲਾ ਮਾਹੌਲ ਮਿਲਦਾ ਨਾ ਸਕੂਲ ਵਿੱਚ ਥੋੜ੍ਹੀ ਕੇਅਰ ਜ਼ਿਆਦਾ ਮਿਲਦੀ ਹੈ, ਤਾਂ ਉਹ ਫਿਰ ਜਾਣਾ ਵੀ ਪਸੰਦ ਕਰਦੇ ਆ।
ਐਕਚੁਲੀ ਮੈਂ ਸਕੂਲ ਟੀਚ ਕਰਦੀ ਹਾਂ ਮੈਂ ਪਲੇਵੇ ਟੀਚਰ ਆ ਤੇ ਸਾਡੇ ਸਕੂਲ ਤੇ ਬੌਤ ਅੱਛਾ ਏ, ਸਿਸਟਮ ਐ ਕਿਉਂਕਿ ਸਾਡੇ ਸਕੂਲ ਚ ਟੀਚਰ ਮੈਂ ਵਾਂ। ਜਿਹੜੀ ਪੀ ਐਨ ਉਹ ਐਕਟਿਵ ਹੈ ਫਿਰ ਕਈ ਵਾਰ ਇਹੋ ਜਿਏ ਜਿਨਾਂ ਨੂੰ ਸ਼ੁਸ਼ੂ ਪੋਟੀ ਬੋਲਣਾ ਈ ਨੀ ਆਂਦਾ। ਦੱਸਦਾ ਈ ਨੀ ਵਿਚ ਕਰ ਦਿੰਦੇ ਆ ਸਾਨੂੰ ਇਹ ਹੁੰਦਾ ਅਸੀ ਪੇਰੈਂਸ ਨੂੰ ਪਹਿਲੇ ਕਹਿ ਦਿੰਨੇ ਆ ਕੀ ਜਦੋਂ ਇਨੂੰ ਪੋਟੀ ਘਰੋਂ ਨੀ ਕਰਕੇ ਆਏ ਆ ਸਾਨੂੰ ਦੱਸਣਾ ਤੁਸੀਂ। ਪਹਿਲੇ ਤੇ ਅਸੀਂ ਇੱਕ ਹਫ਼ਤਾ ਉਹਦੇ ਨੂੰ ਡਾਈਪਰ ਲਗਾ ਕੇ ਭੇਜੋ।
ਅੱਛਾ, ਨਹੀਂ ਡਾਇਪਰ ਹਾਂਜੀ ਡਾਇਪਰ ਤੇ ਵੈਸੇ ਨਾ ਮਤਲਬ ਹੁਣ ਦੱਸਣ ਲੱਗ ਗਿਆ।
ਓਕੇ, ਨਈ ਫੇਰ ਵੀ ਪਤਾ ਕੀ ਜਦੋਂ ਹੁਨ ਨਵਾਂ ਬੱਚਾ ਆਪਨੇ ਕੋਲ ਆਊਗਾ, ਓ ਮੇਰੇ ਨਾਲ ਅਟੈਚ ਨੀ ਨਾ ਹੋਊਗਾ। ਨਾ ਹੋਊਗਾ ਨਾ ਸਾਡੀ ਆਂਟੀ ਨੂੰ ਪੀਅਨ ਆਂਟੀ ਨਾਲ ਇਸ ਕਰਕੇ ਦੋ-ਚਾਰ ਦਿਨ ਓਨੂੰ ਡਾਈਪਰ ਲਗਾਓ, ਜਦੋਂ ਮੇਰੇ ਨਾਲ ਅਟੈਚਮੈਂਟ ਐਦੀ ਵਦੀਆ ਹੋ ਗੀ ਫੇਰ ਪਾਵੇਂ ਤੁਸੀਂ ਨਾਲ ਈ ਸਾਨੂੰ ਦਾਸ ਦੇਨਾ ਵਾ ਸਾਡੇ ਬੱਚਾ ਸੂਸੂ ਕਾਰਕੇ ਆਯਾ ਪੋਟੀ ਨੀ ਕੀਤੀ ਕਉਕਿ ਅਸੀ ਸ਼ੁਸ਼ੂ ਵਾਸਤੇ ਅੱਧੇ-ਅੱਧੇ ਘੰਟੇ ਬਾਦ ਪੇ ਪੇਜ ਦੇਆਂਗੇ।
ਹਾਂ, ਪੇਜ ਦੇਂਦੇ ਸਈ ਆ।
ਬੱਚਿਆਂ ਨੂੰ ਬਸ ਗਾਈਡ ਕਰਦੇ, ਟੀਮ ਬਨਾ ਕੇ ਜਾਂਦੇ ਸਾਡੇ ਬੱਚੇ ਅਸੀ ਐ ਕੱਲੇ-ਕੱਲੇ ਨੀ ਭੇਜਦੇ ਟੀਮ ਬਨਾ ਤੇ ਬੱਚੇ ਖੁਸ਼ ਹੋਂਦੇ ਇੰਜੋਆਏ ਕਰਦੇ-ਕਰਦੇ ਜਾਂਦੇ ਐ।
ਹਾਂ, ਬਿਲਕੁਲ ਨਈ ਵੈਸੇ ਵੀ ਮੈਂ ਵੈਸੇ ਐਨੂੰ ਨਾ ਸਬ ਓਲਮੋਸਟ ਸਬ ਕਰਾਆ ਹੋਆ ਏ ਘਰ ਈ ਫੇਰ ਮੈਨੂੰ ਹੁੰਦੈ ਕਿ ਥੋੜੀ ਕੇਅਰ ਹੋ ਜੇ ਨਾ ਬੱਚੇ ਨੂੰ, ਹੋਰ ਅੱਛੀ ਥੋੜਾ ਮਿਲ ਜਾਂਦਾ ਵੇ, ਓ ਓਦੇ ਸਾਬ ਨਾਲ ਜਿਵੇਂ ਅਜ ਕੱਲ ਮੇਰੇ ਆ ਆ ਸਾਡੇ ਐਥੇ ਵੀ ਹੈਗੇ ਐ ਆਸ-ਪਾਸ ਸਕੂਲ
ਓਕੇ
ਮਤਲਬ ਨਾ ਓਨੇ ਸਈ ਨੀ, ਇੰਨੇ ਮਤਲਬ ਅੱਛਾ ਇਨਵੋਮੈਂਟ ਨੀ ਲੱਗਿਆ ਮੈਨੂੰ ਓਧਰ ਦਾ ਨਾ
ਹਾਂ, ਮੈਂ ਤਾਂ ਈ ਤੁਆਨੂੰ ਕਿਆ ਨਾ ਪੈਲੇ ਤੇ ਇੱਕ-ਦੋ ਸਕੂਲ ਚੈੱਕ ਕਰੋ ਜਾਓ, ਓਥੋਂ ਦਾ ਦੇਖੋ ਮੋਲ ਕੈਹੋ ਜਿਆ ਏ। ਦੇਖੋ ਆਪਾਂ ਆਪਨੇ ਬੱਚੇ ਨੂੰ ਲਗਾਨੈ, ਆਪਨਾ ਬੱਚਾ ਆਪਨੀ ਜਾਨ ਤੋਂ ਵਾੱਧ ਕੇ ਐ ਨਾ
ਆਂ, ਬਿਲਕੁਲ।
ਜਿਨੂੰ ਛੱਡਨਾ ਬੋਤ ਔਖਾ ਏ
ਹਾਂ।
ਏਕਦਮ ਆਪਾਂ ਆਪਨਾ ਬੱਚਾ ਕਿਸੇ ਇਥੇ ਥਾਂ ਇਹੋ ਜੀ ਥਾਂ ਛਡ ਨੀ ਸਕਦੇ, ਨਈ ਛਡ ਸਕਦੇ ਨਾ
ਬਿਲਕੁਲ, ਓਈ ਐ ਨਾ, ਤਾਂ ਈ ਮੈਂ ਕਯਾ ਇੱਕ-ਦੋ ਮੈਂ ਵੇਖ ਵੇਖੇ ਸੀ ਘਾੱਰ ਦੇ ਕੋਲ, ਤੇ ਮੈਨੂੰ ਨਾ ਐਥੇ ਦੇ ਥੋੜੇ ਥੇ ਸਈ ਜੇ ਨੀ ਲੱਗੇ ਸੀ, ਮੈਂ ਕਯਾ ਤੁਆਨੂੰ ਪੁੱਛਨੀ ਆਂ। ਵੀ ਤੁਆਡੇ ਏਰੀਏ ਚ ਕੋਈ
ਨਈ, ਮੈਂ ਗਾਈਡ ਕਰਤਾ, ਤੁਸੀ ਅਪਨੇ ਨੇੜੇ ਤੇੜੇ ਦੇਖੋ ਸਕੂਲ, ਇੱਕ-ਦੋ ਸਕੂਲ 'ਚ ਜਾ ਕੇ ਚੈੱਕ ਕਰੋ। ਕਿ ਟੀਚਰ ਦਾ ਬਿਹੇਵੀਅਰ ਕਿਸ ਤਰਾਂ ਏ ਆਂਟੀ ਕਿਸ ਤਰਾਂ ਕੋਈ ਆਯਾ ਨਾ ਹੋਵੇ, ਟੀਚਰ ਵਦੀਆ ਹੋਵੇ ਤੇ ਆਂਟੀ ਜਾ ਕੇ ਬੱਚੇਆਂ ਨੂੰ ਕੁੱਟੇ। ਐ ਵੀ ਚੀਜ਼ ਆਪਾਂ ਨੇ। ਹਾਂ, ਤੇ ਮੇਨ ਗਾੱਲ ਐ ਜਦੋਂ ਬੱਚੇ ਨੂੰ ਤੁਸੀ ਪੇਜੋਗੇ ਓਨੂੰ ਇੱਕ ਪਰੌਂਠੀ ਪਾ ਦੇਨਾ। ਅੱਛਾ, ਨਾਲ ਕੋਈ ਬੱਚਾ ਫਰੂਟ ਖੁਸ਼ ਹੋ ਕੇ ਖਾਂਦਾ ਏ।
ਫਰੂਟ ਤੇ ਹੁੰਦਾ ਈ ਏ ਨਾ, ਓ ਤੇ ਬੱਚਾ ਘਰ ਨੀ ਨਾ ਖਾਂਦੇ। ਸਕੂਲ ਤੇ ਫੇਰ ਵੀ ਬੱਚੇ ਰੀਸਾਂ ਰੀਸ ਖਾ ਲੈਂਦੇ ਐ।
ਦੂਜਾ ਬੱਚਾ ਖਾਂਦਾ ਫੇਰ ਏ ਵੀ ਖਾਨ ਲਾਗ ਜੇਗਾ, ਕਈ ਵਾਰ ਬੱਚੇ ਘਰੇ ਨੂੰ ਖਾਂਦੇ ਜਦੋਂ ਆਂਟੀ ਦੂਸਰੇ ਬੱਚੇਆਂ ਨੂੰ ਖਵਾਂਦੀ ਐ, ਤੇ ਫੇਰ ਬੱਚਾ ਦ ਦੇਖ ਤੇ ਆਪ ਈ ਖਾਨ ਲਾੱਗ ਜਾਂਦੈ ਵੀ ਮੈਨੂੰ ਵੀ ਚਾਈਦੀ ਐ, ਸਾਡੇ ਖਿਲਾ ਦਿੰਦੇ ਐ ਮੈਂ ਵੀ ਖਾਨਾ ਖਿਲਾ ਦਿੰਨੀ ਆਂ, ਮੈਂ ਓ ਨੀ ਸੋਚਦੀ ਬ ਬੱਚੇ ਨੂੰ ਮੈਂ ਨੀ ਖਿਲਾਨਾ। ਮੈਂ ਖੁਦ ਖਾਨਾ ਖਿਲਾ ਦੇਨੀ, ਮੈਂ ਗੋਦੀ 'ਚ ਲੈ ਕੇ ਬੈਠੀ ਰੈਨੀ ਕਈ ਬੱਚੇ ਨਾ। ਜਾਦਾ ਜੋ ਵਿਚਾਰੇ ਐਂਜ ਈ ਕਰਦੇ ਰੋਂਦੇ ਐ, ਫਿਰ ਮੈਂ ਗੋਦੀ 'ਚ ਲੈ ਕੇ ਬੈਠ ਜਾਂਨੀ ਆਂ।
ਓਈ ਨਾ ਤਾਂਈ ਮੈਨੂੰ ਥੋੜ ਤੁਆਡਾ ਸੁਭਾ ਵੀ ਅੱਛਾ ਲੱਗਯਾ, ਮੈਂ ਕਯਾ ਐਵੇਂ ਦਾ ਕੋਈ ਆਸ-ਪਾਸ ਦਾ ਹੋਏ ਨਾ ਟੀਚਰ ਤੇ ਬੱਚੇ ਨੂੰ ਫਿਰ ਪੇਜ਼ਦੇ ਹੋਏ ਵੀ ਨੀ ਡਰ ਲੱਗ ਤੇ ਏਨਾ ਸੋਚਯਾ ਵੀ ਨੀ ਜਾਂਦਾ।
ਠੀਕ ਨੀ ਹੁੰਦੇ ਨਾ ਆਪਾਂ ਨੂੰ ਮੈਂ ਤੇ ਨਾ ਕਦੀ ਸਕੂਲ ਜਾਂਨੀ ਆਂ ਨਾ, ਮੈਂ ਐ ਸੋਚ ਕੇ ਜਾਂਨੀ ਆਂ ਮੈਂ ਅਪਨੇ ਬੱਚੇ ਪੜਾ ਰੀ ਆਂ, ਮੈਂ ਨੀ ਸੋਚਦੀ ਮੈਂ ਸਕੂਲੇ ਹੋਰਾਂ ਦੇ ਬੱਚੇ ਐ, ਮੈਂ ਪੇਰੈਂਟਸ ਮੇਰੇ ਕੋਲ ਆ ਕੇ ਏ ਮੇਰੇ ਬੱਚੇ ਐ, ਭਾਵੇਂ ਓ ਦੋ ਘੰਟੇ ਰੈਨ ਭਾਵੇਂ ਚਾਰ ਘੰਟੇ ਰੈਨ।
ਬਿਲਕੁ
ਬਸ ਮੇਰੀ ਇਸ ਗੱਲ ਤੇ ਬੋਤ ਐਗਰੀ ਕਰਦੇ ਐ, ਬੋਤ ਖੁਸ਼ ਹੁੰਦੇ ਐ। ਕਿ ਮੈਡਮ ਸਾਨੂੰ ਐ ਗੱਲ ਕੈ ਰੀ ਵੀ, ਜਦੋਂ ਤੱਕ ਮੇਰੇ ਕੋਲ ਨੇ, ਮੇਰੇ ਨੇ।
ਹਾਂ, ਪਤਾ ਫਿਰ ਨਾ ਸਾਨੂੰ ਵੀ ਡਰ ਨੀ ਨਾ ਹੁੰਦਾ ਬੱਚੇ ਦਾ। ਵੀ ਹੁੰਦਾ ਐ ਕਿ ਵੀ ਬੱਚਾ ਸਕੂਲ ਗਯਾ ਐ।
ਹਾਂ, ਤੇ ਮੈਂ ਤੇ ਬੋਤ ਜਾਦਾ ਓਨਾਂ ਦਾ ਧਿਆਨ ਰੱਖਦੀ ਆ, ਮੈਂ ਤੇ ਨਾ ਕੋਈ ਤਾਂ, ਕਈ ਤਾਂ, ਐਸੇ ਹੁੰਦੇ ਐ ਬੱਚੇਆਂ ਨੂੰ ਰੋਂਦੇ ਐ, ਰੋਈ ਜਾਨ ਦੇ, ਇੱਕ ਪਾਸੇ ਛੱਡ ਦੇਂਦੇ ਐ। ਕੁਛ ਵੀ ਐ ਨਈ ਮੈਂ ਚੱਕ ਕੇ ਬੈਠੀ ਰੈਨੀ ਆਂ ਗੋਦੀ ਚੱਕਨਾ, ਓਨੂੰ ਖਿਲਾਨਾ, ਖਾਨਾ ਖੂਨਾ ਖਿਲਾਨਾ। ਅੱਛਾ ਓਨੂੰ ਪਾਨੀ ਪਿਲਾਨਾ, ਅੱਛਾ, ਓਨੂੰ ਫਿਰ ਝੂਲੇ ਵੀ ਦੁਆਨੇ, ਗੇਮਸ
ਹਾਂ, ਓ ਬੱਚੇ ਤੇ ਸਟਾਰਟਿੰਗ ਇਚ ਨਾ, ਪਲੇ ਵਿੱਚ ਜਾਂਦੇ ਈ, ਝੂਲੇਆਂ ਵਿੱਚ ਐ ਵੀ ਸਵਿੰਗਸ ਹੈਗੇ ਨੇ ਤੇ ਅਸੀਂ ਜਾਨਾ ਵੇ। ਹਾਂ, ਬੱਚੇ ਓਈ ਚੀਜ਼ਾਂ ਦੇਖਦੇ ਨੇ ਪੈਲੇ।
ਹੁਨ ਜੇ ਬੱਚੇਆਂ ਰਨਿੰਗ ਕਰਵਾਨੀ ਐ ਤੇ ਮੈਂ ਖੁਦ ਪੈਲੇ ਨਾਲ ਕਰਾਂਗੀ ਬੱਚੇਆਂ ਦੇ, ਫੇਰ ਬੱਚੇ ਕਰਦੇ ਐ। ਐ ਨੀ ਹੈਗਾ, ਕਰਾਵਾਂਗੀ ਨਈ, ਮੈਂ ਸਾਰਾ ਕੁੱਛ ਖੁਦ ਕਰਦੀ ਆਂ, ਜਿਦੇ 'ਚ ਰਨਿੰਗ ਕਰਨੀ ਸਿਖਾਨੀ, ਜੰਪਿੰਗ ਕਰਨੀ ਸਿਖਾਨੀ। ਅੱਛਾ, ਓਨਾ ਨੂੰ ਕਲੈਪਿੰਗ ਕਰਨੀ ਸਿਖਾਨੀ, ਹਰ ਚੀਜ਼ ਮੈ ਆਪ ਕਰੂੰਗੀ ਫਿਰ, ਮੈਨੂੰ ਦੇਖ-ਦੇਖ ਕੇ ਬੱਚੇ ਗਾਈਡ ਕਰਦੇ ਐ।
ਹਾਂਜੀ- ਹਾਂਜੀ।
ਲਗਦੇ ਬੱਚਿਆਂ ਨੂੰ, ਸਿਖਾਣੀਆਂ ਕਰਦੀਆਂ ਨਾ
ਐਹੀ ਸਭ ਐਵੇ ਥੋੜ੍ਹਾ ਐਵੇਂ ਦਾ ਹੁੰਦਾ ਨਾ ਬੱਚੇ ਨੂੰ ਤੇ ਉਹ ਬੱਚਾ ਵੀ ਫੇਰ ਖੁਸ਼ ਹੋ ਕੇ ਜਾਂਦਾ ਏ ਕਿ ਮੰਮਾ ਮੈਂ ਸਕੂਲ ਜਾਨਾ ਮੈਂ
ਬੱਚੇ ਆਂਦਾ ਨਾ ਫੇਰ ਦੂਜੇ ਦੋ ਦਿਨ ਹੀ ਰੋਏਗਾ ਤੀਜੇ ਦਿਨ ਤੇ ਕਹਿੰਦਾ ਮੰਮਾ ਮੁਜੇ ਸਕੂਲ ਜਾਨਾ ਮੁਜੇ ਸਕੂਲ ਜਾਨਾ ਮੇਰੇ ਕੋਲ ਤੇ ਅਹੋਜੇ ਬੱਚੇ ਹੈ।
ਹਾਂ ਉਹ ਬੱਚੇ ਨਾ ਕੀ ਹੁੰਦਾ ਹੈ ਕਿ ਉਹਨਾਂ ਨੂੰ ਦੇ ਟੀਚਰ ਦੇਖਦੇ ਹੈ ਬ ਬੱਚੇ ਵੀ ਦੇਖਦੇ ਨੇ ਹਾਂ ਵੀ ਅੱਛਾ ਉੱਥੇ ਮਜ਼ਾ ਆ ਰਿਹਾ ਬੱਚੇ ਨੂੰ ਹੁੰਦਾ ਨਾ ਵੀ ਸਾਨੂੰ ਅੱਛਾ ਲੱਗੇਗਾ ਸਕੂਲ ਜਾ ਕੇ
ਹਾਂ ਫੇਰ ਮੈਂ ਬੱਚਿਆਂ ਦੇ ਹੈਂਡ ਮੂਵ ਵੀ ਕਰਾਣੇ ਸ਼ੁਰੂ ਕਰ ਦੇਣੇ ਕਿਉਂਕਿ ਉਹਨਾਂ ਨੂੰ ਕਲਰਿੰਗ ਸਿਖਾਨੀ ਨਾਲ ਕਲਰ ਦੀ ਪਹਿਚਾਨ ਕਰਾਨੀ ਜੈ ਅੱਜ ਰੈਡ ਐ ਸਾਰੇ ਬੱਚਿਆਂ ਨੂੰ ਮੈਂ ਉਹੀ ਕਹਿੰਦੀ ਪਈ ਅਜ ਤੁਸੀਂ ਰੈਡ ਹੀ ਪਾਨੇ ਮੈਸੇਜ ਪਾ ਦਿੰਦੀ ਗਰੁੱਪ ਇਚ ਕਿ, ਅੱਜ ਰੈੱ ਰੈੱਡ ਡਰੈਸ ਹੀ ਬੱਚੇ ਦੀ ਹੋਣੀ ਚਾਹੀਦੀ ਹੈ।
ਬਿਲਕੁਲ ਉਹਦੇ ਨਾਲ ਪਤਾ ਚੱਲ ਜਾਂਦਾ
ਜੇਂਜ ਕੋਈ ਸਟ੍ਰੋਬੈਰੀ ਬੱਚੇ ਲੈ ਆਏ ਕੋਈ ਵੈਸੇ ਲੈ ਆਏ ਕੁਛ ਵੀ ਰੈੱਡ ਲੈ ਕੇ ਆਨੀ ਬੱਚੇਆਂ ਨੂੰ
ਫਲ ਫਰੂਟ ਵੀ ਲੈਨ
ਹਾਂ ਜੇ ਐਪਲ ਲੈ ਕੇ ਆਨਗੇ ਹਾਂ ਐ ਪਰ ਮੈਂ ਬੋਲ ਦੇਨੀ ਆ ਮੈਂ ਕਿਹ ਕਟਿੰਗ ਨੀ ਕਰਨੀ ਉਹਨਾ ਬੱਚੇਆ ਨੂੰ ਰੈੱਡ ਕਲਰ ਦੀ ਪਹਿਚਾਨ ਹੋਨੀ ਚਾਹੀਦੀ ਹੈ। ਇਹ ਦੱਸਦਿਆਂ ਰੈਡ ਲੈਏ, ਪੈਨਸਿਲ ਰੈਡ ਲਏ ਕੁਛ ਨਾ ਰੈੱਡ ਲੈ ਕੇ ਆਯੋ ਤੁਸੀ
ਮੈਨ ਤਾਂ ਤੁਹਾਡਾ ਸਕੂਲ ਬੋਤ ਅੱਛਾ ਲੱਗਿਆ ਕੋਲ ਹੁੰਦਾ ਨਾ ਤੇ ਮੈਂ ਤੇ ਏਧਰ ਹੀ ਏਹਨੂੰ ਭੇਜਨਾ ਸੀ
ਹਾਂ ਹੁਨ ਜਿਨ ਜੇਜ ਯੈਲੋ ਦੀ ਜਿਸ ਦਿਨ ਆਪਾਂ ਨੇ ਯੈਲੋ ਕਰਵਾਨਾਂ ਤੇ ਓਸ ਦਿਨ ਯੈਲੋ ਕੱਪੜੇ ਬੋਲਨੇ ਬੱਚੇਆਂ ਨੂੰ ਯੇਲੋ ਪਾ ਕੇ ਆਣੇ ਕਈ ਪਰੇਂਟਸ ਸਾਡੇ ਕੋਲ ਯੈਲੋ ਨੀ ਹੈਗਾ ਮੈਂ ਕਿਹਾ ਯੈਲੋ ਹੈਨਕੀ ਹੋਊਗਾ ਘਰੇ ਕੁਛ ਵੀ ਹੈ ਕੀ ਕਰਿਏ ਬੱਚੇਆ ਨੂੰ
ਸਹੀ ਹੈ।
ਕਈ ਪੇਰੈਂਟਸ ਕੋਲ ਤੇ
ਕਈ ਪੇਰੈਂਨਸ ਕਹਿੰਦੇ ਸਾਡੇ ਕੋਲ ਨਈ ਹੈਗੇ ਫੇਰ ਮੈਂ ਓਨਾ ਨੂੰ ਕਹਿੰਨੀ ਤੁਹਾਡੇ ਘਰੇ ਕੁਛ ਵੀ ਯੇਲੋ ਚੀਜ਼ ਹੈ ਨਾ ਬੱਚੇ ਨੂੰ ਓ ਦੇ ਦੋ
ਪਤਾ ਚੱਲ ਜਾਂਦਾ ਨਾ ਅਪਨੀ- ਅਪਨੀ ਚੀਜ਼ ਹੁੰਦੀ ਹੈ ਨਾਲੇ ਬੱਚੇ ਨੂੰ
ਕਹਿ ਦਿੰਦੇ ਆ ਯੈਲੋ ਰਾਈਸ ਬਣਾ ਦੋ ਹਲਦੀ ਪਾ ਕੇ ਯੈਲੋ ਬਨ ਜਾਂਦੇ ਰਾਈਸ ਬੱਚੇਆਂ ਵਾਸਤੇ ਬੱਚੇ ਖੁਸ਼ ਹੋ ਜਾਂਦੇ ਏ।
ਹਾਂਜੀ ਇਹ ਪੋਹਾ ਹੋ ਗਿਆ। ਬੱਚੇ ਖਾਂਦੇ ਵੀ ਸਵਾਦ ਨਾਲੇ।
ਸਵਾਦ ਨਾਲ ਹੈ ਅੱਜ ਕੱਲ੍ਹ ਮੈਂਗੋ ਹੈ। ਬੱਚੇਆਂ ਨੂੰ ਮੈਂਗੋ ਸ਼ੇਕ ਬਨਾ ਕੇ ਭੇਜ ਦੋ ਯਾ ਮੈਂਗੋ ਵੈਸੇ ਭੇਜ ਦੋ ਬੱਚੇਆਂ ਨੂੰ। ਪਹਿਚਾਨ ਕਰਾਣੀ ਏ। ਸਾਬੁਤ ਮੈਂਗੋ ਭੇਜ ਦੋ ਬੱਚੇ ਖੁਸ਼ ਹੋ ਜਾਨਗੇ ਦੇਖ ਕੇ ਮੈਂਗੋ ਬਨਾਨਾ ਭੇਜ ਦੋ।
ਹੁ
ਬੱਚੇਆਂ ਨੂੰ ਜੈਦਾ ਪਹਿਚਾਨ ਚੀਜ਼ਾਂ ਦੀ ਫਰੂਟਾਂ ਦੀ ਹੋਗੀ ਕੁਛ ਵੀ ਏ ਨਾ। ਬੱਚਾ ਬੋਤ ਜਲਦੀ ਗਾਈਡ ਕਰਦਾ ਅਗਰ ਆਪਾਂ ੳਨੂੰ ਦਿਖਾ ਕੇ ਕਰਾਂਗੇ। ਦੇਖੋ ਜੇ ਤੁਸੀਂ ਤੁਹਾਨੂੰ ਯੈਲੋ ਕਲਰ ਦੱਸਤਾ ਉਹ ਯੈਲੋ ਨਹੀਂ ਪਹਿਚਾਨ ਕਰ ਪਾਏਗਾ।
ਉਹ ਤੇ ਹੈ ਈ ਏ।
ਹਾਂ ਜਦ ਉਹਨੂੰ ਕੋਈ ਚੀਜ਼ ਵਗੈਰਾ ਦਿਖਾਵਾਂਗੇ ਫੇਰ ਉਹਨੂੰ ਆਟੋਮੈਟਿਕ ਪਤਾ ਲੱਗ
ਜਾਂਦਾ ਨਾ ਪੱਕਾ ਹੋ ਜਾਂਦਾ ਬੱਚਾ ਦਿਮਾਗ ਇਚ ਬੈ ਜਾਂਦਾ ਏ ਵੀ ਇਹ ਯੇਲੋ ਵੇ ਤੇ ਐਵੇ ਦੀ ਜੇੜੀ ਚੀਜ਼ ਹੋਏਗੀ ਉਹਨੂੰ ਯੈਲੋ ਕਲਰ ਏ ਐ।
ਅਗਰ ਤੁਸੀਂ ਓਨੂੰ ਦਸ ਵਾਰ ਵੀ ਪੁੱਛੋਗੇ ਨਾ ਨੀ ਬੇਟਾ ਯਲੋ ਨੀ ਹੇਗਾ ਡੇ ਪਰ ਬ ਬੱਚਾ ਤੇ ਦਿਮਾਗ ਚ ਬੈਠ ਗੀ ਯੈਲੋ ਐ ਤੇ
ਯੇਲੋ ਈ ਐ ਔ ਜੀ।
ਨਈ ਮੈਂ ਵੀ ਹੁਣ ਦੇਖਦੀ ਆ ਦੁਬਾਰਾ ਵੀ ਦੇਖਾਂਗੀ ਸਕੂਲ ਏਦੇ ਪਾਪਾ ਆਣਗੇ ਉਨਾਂ ਤੋਂ ਵੀ ਪੁੱਛਾਂਗੀ ਆਸ-ਪਾਸ ਦੇ ਹੋਰ ਇੱਕ-ਦੋ ਸਕੂਲ ਦੇਖਾਂਗੀ। ਫੇਰ ਦੇਖਦੀ ਆ ਨਈ ਤਾਂ ਫੇਰ ਸਿੱਧਾ ਡਾਇਰੈਕਟ ਹੀ ਐਡਮਿਸ਼ਨ ਹੀ ਕਰਾਵਾਂਗੀ ਫੇਰ।
ਹਾਂ ਫੇਰ ਜੇ ਪਲੇ ਵੇ ਵਧੀਆ ਮਿਲ ਗਿਆ ਤੇ ਠੀਕ ਐ ਨਈ ਤੇ ਫਿਰ ਕਲਾਸ ਚ ਐਡਮਿਸ਼ਨ ਕਰਵਾ ਦੇਣਾ ਥੋੜੀ ਬੋਤੀ ਸੈਟਿੰਗ ਜੇੜੀ ਹੋ ਜੇਗੀ।
ਹਾਂ ਓ ਤੇ ਹੈਈ ਏ ਓਈ ਦੇਖਾਂਗੀ।
ਮੇਰੀ ਤੇ ਮੇਰੀ ਨਾ ਮੈਂ ਕਿਉਂਕਿ ਮੈਨੂੰ ਅੱਜ ਮੈਂ ਅੱਜ ਦੀ ਨੀ ਪੜ੍ਹਾ ਰੀ ਮੈਨੂੰ ਹੋ ਗਵੇ ਟਵੰਟੀ ਈਅਰਸ ਪੜਾਂਦੇ ਨੂੰ।
ਨਾ ਓਈ ਨਾ ਐਕਸਪੀਰੀਅੰਸ ਹੁੰਦਾ ਨਾ ਟੀਚਰ ਨੂੰ।
ਹਾਂ ਫਿਰ ਮੇਰੇ ਦਿਮਾਗ ਇਚ ਨਾ ਮੇਰੇ ਹਰ ਚੀਜ਼ ਦਾ ਨਕਸ਼ਾ ਬਣਿਆ ਹੁੰਦਾ ਬਈ ਕਿਸਰਾ ਕੀ ਕਰਵਾਨਾ।
ਬਿਲਕੁਲ ਜੀ।
ਇਸ ਕਰਕੇ ਮੈਨੂੰ ਨਾ ਓ ਔਖਾ ਨੀ ਲੱਗਦਾ ਕਈ ਤੇ ਸੋਚ ਨਾ ਮੈਮ ਐਸੇ ਕਰਵਾਨਾ ਮੈਮ ਐਸੇ ਕੀ ਓਖਾ ਏ?
ਹਾਂ।
ਕਰਾਨ ਵਾਲੇ ਬਣੋ ਇਦ ਤੇ ਕੋਈ ਔਖਾ ਹੀ ਨੀ ਹੈਗਾ ਕਾਮ।
ਉਹ ਨਾ ਅਸੀਂ ਆਪਣੇ ਸਾਬ ਨਾਲ ਜਦ ਸਾਨੂੰ ਪਤਾ ਅਸੀਂ ਏ ਚੀਜ਼ ਕਿੱਦਾਂ ਕਰਾਨੀ ਹਏ ਤੇ ਸਾਨੂੰ ਪਤਾ ਚੱਲ ਜਾਂਦਾ ਵੀ ਸੀਂ ਐਵੇਂ ਕਰਾਵਾਂਗੇ ਬੱਚੇ ਨੂੰ ਵੀ ਅੱਛੀ ਤਰ੍ਹਾਂ ਦਿਮਾਗ ਬੈ ਜੇਗੀ ਤੇ ਬੱਚੇ ਵਾਸਤੇ ਵੀ ਆਸਾਨ।
ਲੈਂਕੀ ਲੈ ਕੇ ਆ ਗਿਆ ਯੇਲੋ ਕੁਛ ਲਲਿਆ ਬਲਿਊ ਲਲਿਆ। ਵਾਈਟ ਲਲਿਆ ਇੰਝ ਈ ਬੱਚੇ ਨੂੰ ਕਲਰ ਦੀ ਪਹਿਚਾਣ ਹੋ ਜਾਂਦੀ ਐ।
ਹਾਂਜੀ।
ਭੇੰਜੀ ਐ ਤੁਸੀਂ ਐਨ ਜੀ ਏਨੂੰ ਗਾਈਡ ਕਰਿਆ ਮ-ਕਰਿਆ ਕਰੋ ਤੁਸੀਂ ਵੈਸੇ ਤੇ ਮੈਂ ਗਾਈਡ ਕਰੋ ਫੇਰ ਅਗਰ ਨਾਲ ਲੱਗਿਆ ਫੇਰ ਤੁਸੀਂ ਮੈਨੂੰ ਮਾੜਾ ਫੋਨ ਕਰ ਕੇ ਪੁੱਛ ਲਿਓ ਓਕੇ।
ਨਈ ਹਾਂਜੀ ਮੈਂ ਪੁੱਛਾਂਗੀ ਫੇਰ ਵੀ ਨਾ ਨਈ ਮੈਂ ਅੱਜ ਜਾਂਦੀ ਆ ਸਕੂਲ ਇੱਕ ਦੱਸ ਰੇ ਸੀ ਮੈਨੂੰ ਕੋਈ ਤੇ ਮੈਂ ਜਾ ਕੇ ਦੇਖਦੀ ਆ ਨਾਲੇ।
ਠੀਕ ਐ ਜੀ ਓ
ਚਲੋ ਬਾਏ ਜੀ ਠੀਕ ਐ ਸਸ ਸ੍ਰੀ ਕਾਲ।